ਹੈਲੋ।
ਹੈਲੋ।
ਹੈਲੋ।
ਸਤਿ ਸ੍ਰੀ ਅਕਾਲ। ਭੈਨ ਜੀ।
ਸਤਿ ਸ਼੍ਰੀ ਅਕਾਲ। ਕੀ ਹਾਲ -ਚਾਲ?
ਵਧੀਆ ਤੁਸੀਂ ਦੱਸੋ?
ਵਧੀਆ।
ਹੂੰ।
ਹੂੰ।
ਹੈਲੋ।
ਹੈਲੋ ਹੂੰ। ਹੈਲੋ। ਹੈਲੋ ਹੂੰ।
ਮੈਂ ਕਿਹਾ ਘਰ ਪਰਿਵਾਰ ਠੀਕ ਹੈ?
ਵਧੀਆ।
ਹੋਰ ਕੀ ਕਰ ਰਹੇ ਹੋ?
ਕੁਛ ਨਹੀਂ ਹੁਣੇ ਤੇ ਬੈਠੇ ਸੀ ਸਿਰ ਪੀੜ ਹੋ ਗਈ। ਸਵੇਰ ਦਾ।
ਰੋਟੀ ਪਾਣੀ ਖਾ ਲਿਆ?
ਵੱਡੀ ਮੰਮੀ ਨੇ ਮੰਗਾਏ
ਹਾਂ।
ਹਮ
ਅੱਛਾ ਅੱਜ ਕੀ ਬਣਾਇਆ?
ਆਪਾਂ ਨੇ ਕੁਛ ਨੀ ਬਣਾਇਆ, ਵੱਡੀ ਮੰਮੀ ਨੇ ਚਿੱਟੇ ਛੋਲੇ।
ਕੁਲਚੇ ਛੋਲੇ?
ਚਿੱਟੇ ਛੋਲੇ।
ਚਿੱਟੇ ਛੋਲੇ। ਅੱਛਾ। ਕਿਉਂ ਤੁਸੀਂ ਕਿਉਂ ਨੀ ਬਣਾਇਆ?
ਮੰਮੀ ਘਾਰ ਨੀ ਸੀ। ਕੁਛ ਨੀ ਮੰਮੀ ਗਈ ਬਟਾਲੇ।
ਉਹ ਕਿੰਨਾ ਦੀ ਕਿਰਿਆ ਦੇ ਗਈ ਨੀ?
ਉਹ ਮਾਮਾ ਜੀ ਦੇ-
ਹਾਂਜੀ?
ਮੰਮੀ ਦੇ ਮਾਮੇ ਦੇ ਮੁੰਡੇ ਦੀ।
ਅੱਛਾ ਮਾਮੇ ਦੇ ਮੁੰਡੇ ਦੀ। ਉਹਨਾਂ ਨੂੰ ਕੀ ਹੋਇਆ?
ਦਾਰੂਵਾਂ ਪੀਂਦਾ ਸੀ, ਲੀਵਰ ਖ਼ਰਾਬ ਹੋ-
ਲੀਵਰ ਖਰਾਬ- ਅੱਛਾ ਨਸ਼ੇ ਕਰਦੇ ਸੀ।
ਹਮ ਟੀਕੇ ਲਾਉਂਦਾ ਸੀ।
ਅੱਛਾ ਨਸ਼ਿਆਂ ਦੀ ਤਾਂ ਲਾਈਵ ਹੀ ਖਰਾਬ ਹੈ ਨਾ, ਉਹ ਤੇ ਸਹੀ ਸਹੀ ਬੰਦੇ ਨੂੰ ਵੀ ਮਾਰ ਦਿੰਦੀ ਏ।
ਸ਼ਰਾਬਾਂ ਪੀਵੀ ਆ-
ਉਹ ਜੇ ਲੋਕੀ ਵੇਖਦੇ ਨੇ। ਕੀ ਹਾਲ ਹੁੰਦਾ ਫਿਰ ਬਾਅਦ ਚੋਂ, ਫੇਰ ਨੀ ਲੋਕੀ ਮੁੜਦੇ।
ਹਜੇ ਮ ਮਰਨ ਤੋਂ ਇੱਕ ਦੋ ਦਿਨ ਪਹਿਲਾਂ ਫੋਨ ਕਰਕੇ ਕਹਿ ਰਹੇ ਸੀ ਆਪਣੀ ਭੈਣ ਮੈਨੂੰ ਬਚਾਾਲੋ ਬਚਾ ਜਵੇਂ ਬਚਾਈਏ ਪਹਿਲੇ ਆਪਣੇ ਹਰਕਤਾਂ ਹੀ ਐਵੇਂ ਕੀਤੀਆਂ।
ਅਛ
ਅ ਇਹ ਮੇਰੀ ਕਹਾਤ ਮਰਦੀ ਆ ਬਦਤਮੀਜ- ਮੈਂਨੂੰ ਅਪਣੇ ਪਰੇ ਹੋ ਜਾ ਫ਼ਿਰ ਸੇ ਮੈਂ ਇੱਕ ਵਾਰ ਜੱਫ਼ੀ ਪਾਣੀ। ਨਹੀਂ ਸੋਚ
ਅੱਛਾ ਅੱਛਾ ਹੋਰ? ਨੀ ਅੱਜ ਕੱਲ ਕੁੜੀਆਂ ਵੀ ਬੜਾ ਕਰਨ ਲੱਗ ਗੀਆਂ ਨਸ਼ੇ।
ਆਪਾਂ ਤੇ ਕਰ-
ਪੰਜਾਬ ਵਾਲੀ ਸਾਈਡ ਬੁਰਾ ਹਾਲ ਹੋ ਗਿਆ ਐ ਨਸ਼ੇ ਸ਼ਿਆ ਨਾਲ। ਪਰ ਕਈ ਹੁਣ ਕਈ ਜਗ੍ਹਾ ਸੁਧਰ ਵੀ ਗਏ ਨੇ, ਖੇਡਾਂ ਖੂਡਾ ਡਾ ਕਰਨ ਲੱਗ ਗਏ ਆ ਕੋਈ ਵਿਗੜ ਕੋਈ ਜ਼ਿਆਦਾ ਵਿਗੜ ਗਏ ਨੇ ਅੱਧੇ ਲੋਕੀ ਬਾਹਰ ਚਲੇ ਗਏ ਆ ਹਾ ਪਰ ਬਹੀਏ ਵਰ ਗਏ ਨੇ ਹੁਣ ਪੰਜਾਬ ਵਿੱਚ
ਬੀਹ ਬੀਹਾਰ ਖਾਲੀ ਹੋ ਜਾਂਦਾ ਤੇ ਭਰੀ ਜਾਂਦੇ ਨੇ, ਸ਼ੈਰ ਛੋਟੇ ਛੋਟੇ
ਹੋਰ ਤੁਹਾਡੇ ਉੱਥੇ ਮੌਸਮ ਕਿਹੋ ਜਿਹਾ
ਵਿਰੇਂ ਮਿਹ ਆ ਰਿਹਾ
ਮੀਂ ਆਉਂਦਾ ਵਾ ਤੁਹਾਡੇ ਉੱਥੇ ਸਵੇਰ ਤਾਂ ਆਉਂਦਾ ਪਿਆ
ਨਹੀਂ ਨਹੀਂ ਸਾਡੇ ਸ਼ਾਮੀ ਆਇਆ ਸੀ ਅੱਠ ਵਜੇ ਦੇ ਕੋਲ
ਅੱਛਾ ਹੋਹੀ ਸਾਰੇ ਸ਼ਹਿਰਾਂ ਆਦਾ ਪਿਯਾ ਮੀਹ
ਹਮ
ਹਾਂ ਤੂਫਾਨ ਬੜੇ ਆਉਂਦੇ ਵੀ ਨੇ ਨਿਊ ਤਾਂ ਆਂ ਵੀ ਐਕਸੀਡੈਂਟ ਹੋਇ ਆਥੇ ਕੋਈ ਕਾਰ ਪਲਟ ਗਈ ਟਰੱਕ ਪਲਟ ਗਿਆ
ਹਮ
ਆਪਾਂ ਵੀ ਹੁਣ ਹੇਮਕੂਟ ਸਾਹਿਬ ਦੀ ਸਲਾਹ ਬਣਾਈਏ ਪੱਚੀ ਤੋਂ ਤੀਹ ਨੂੰ ਸ਼ਾਇਦ ਜਾਵਾਂਗੇ
ਹ
ਟਰੈਵਲ ਕੀਤੀ ਹੈ
ਉਧਰੋਂ ਬਦਰੀ ਅੱਧ ਬਦਰੀਨਾਥ
ਚੱਲਿਆ
ਸਾਡੀ ਫੈਮਿਲੀ ਮਾਸੀ ਹੋਰ ਦੀ ਫੈਮਿਲੀ ਹੋਰ ਮਾਮੇ ਦਾ ਮੁੰਡਾ ਹੈ ਮਾਸੀ
ਨਈ ਚਾਇਦੀ ਕਿਵੇ ਕੋਨ ਕੋਨ ਚੱਲੇ ਐ
ਮੈਂ ਮੇਰੀ ਭੈਣ ਮੰਮੀ ਪਾਪਾ
ਅੱਛਾ ਚਾਲੋ ਚਲੇ ਜਾਓ
ਹੂੰ ਇੱਕ ਮਾਮੇ ਦਾ ਮੁੰਡਾ ਐ, ਮਾਸੀ ਦਾ ਮੁੰਡਾ ਐ ਮਾਸੀ ਹੋਰ ਦੀ ਪੂਰੀ ਫੈਮਲੀ ਐ ਹੋਰ ਅੱਗੋਂ ਉਹਨਾਂ ਦੇ ਧੀ, ਜਵਾਈ ਐ
ਕਿਦੇ, ਕਿਦੇ ਧੀ ਜ਼ਵਾਈ ਨੇ ਹੂੰ
ਹੋਰ ਇੱਕ ਏਹਦੇ ਜਨਾ ਲੋਕਲ ਕੋਈ ਹੈਗਾ। ਪੈਂਟ, ਪੈਂਟ ਤੀਸ਼ਤ ਕੀ ਸੋ ਬੰਦਾ ਹਿਸੇ ਆਏਗਾ
ਜੀਜੇ ਨੂੰ ਵੀ ਲੇ ਜਾਣ
ਉਹ ਸਾਡੀ ਭੈਣ ਦਾ ਅਜੇ ਵੀਆਹ ਨਈ ਹੋਇਆ ਨਾ
ਅੱਛਾ
ਹੂੰ
ਹੂੰ
ਵਾਸੀਆ ਮਾਰਦੇ ਪਏ ਨਿੰਦਰ ਆ ਗਈ ਐ
ਹਾਂਜੀ ਕੀ ਮੈਂ ਦੁਪਹਿਰੇ ਸੁਤੀ ਸੀ ਸਾਢੇ ਛੇ ਵਜੇ
ਹਮ ਦੁਪਹਿਰੇ ਨੀਂਦਰ ਈ ਬੜੀ ਆਂਦੀ ਐ ਬੰਦੇ ਨੂੰ
ਨਈ ਮੈ ਅੱਜ ਸਵੇਰ ਦਾ ਸਿਰ ਪੀੜ ਹੋ ਰਿਹਾ
ਉਹ ਅੱਜ ਕੱਲ ਵੈਸੇ ਲੋਕੀ ਨਾ ਬਾਨੇ ਬੜੇ ਮਾਰਨ ਲਗ ਪਏ ਆ
ਬਾਨੇ ਨੀ ਉਹ ਮੈਂ ਹਸਪਤਾਲ ਗਈ ਸੀ ਨਾ ਉਸ ਤੋਂ ਬਾਅਦ ਈ ਹੁਣ ਆਈ
ਕਿਓ ਛੁੱਟੀ ਨੀ ਮਿਲੀ
ਛੁੱਟੀ ਨੀ ਦਿੰਦੇ ਪਏ ਮਰਜਾਨੇ ਗਾਲਾ ਖਾਂਦੇ ਆਈ ਸੀ ਯੂ ਚ ਰੱਖਿਯਾ ਅਜੇ ਤੇ
ਛੁੱਟੀ ਕਦੋਂ ਦੇਣਗੇ
ਉਹ ਕਹਿ ਰਹੇ ਨੇ ਕਿ ਜਿਹੜਾ ਚਾਯੇ ਦਾ ਹੋਆ ਸੀ ਨਾ ਟੈਸਟ ਉਹ ਕਰਾਉਣਾ ਫੂਡ ਨ ਮਤਲਬ ਮੂੰਹ ਚ ਨਲੀ ਪਾ ਕੇ ਐ ਵੀ ਵੇਲੇ ਟੈਸਟ ਕਰਵਾਈ ਜਾਂਦੇ ਨੇ
ਅਛਾ
ਪੈਸਾ ਬਣਾ ਰਹੇ ਨੇ ਨੇ ਕੁੱਛ ਹੈਗਾ ਹੋਊਗਾ ਹੈ ਨੀ ਜਾਂ ਤੇ ਬੰਦੇ ਨੂੰ ਦਿੱਕਤ ਹੋਏ ਰੋਟੀ ਨਾ ਖਾਈ ਜਾਏ ਲੂਜ਼ ਮੌੋਸਨ ਲੱਗੇ ਹੋਏ। ਫੇਰ ਤਾਂ ਬੰਦਾ ਕਰਾਏ ਵੀ, ਜਦੋਂ ਕੁਛ ਵੀ ਨੀ ਦਿੱਕਤ ਆਏਗੀ ਬੰਦਾ ਤੁਰਦਾ-ਫਿਰਦਾ ਪਿਆ, ਖਾਂਦਾ-ਪੀਂਦਾ ਪਿਆ।
ਨਹੀਂ ਡਾਕਟਰਾਂ ਨੂੰ ਪਤਾ ਆਏਗਾ ਨਾ ਜੋ ਉਹਨਾ ਨੂੰ
ਉਹ ਕਹਿੰਦਾ ਕੀ ਲੂਜ ਮੋਸ਼ਨ ਲੱਗੇ ਸੀ। ਇੱਕ ਦਿਨ ਉਹ ਤੇ ਇੱਕ ਦਿਨ ਲੱਗੇ ਸੀ ਉਹ ਵੀ ਪਤਾ ਨੀ ਕਿਹੜਾ ਪਾਊਚ ਦਿੱਤਾ ਉਹਦੇ ਨਾਲ ਲੱਗ ਗਏ ਸੀ ਤੇ ਫੇਰ ਗੋਲੀ ਦਿੱਤੀ ਫਿਰ ਠੀਕ ਹੋ ਗਏ ਤੇ ਇੱਕ ਦਿਨ ਨਾਲ ਥੋੜ੍ਹੀ ਕੁਛ ਹੋ ਜਾਂਦਾ
ਉਹ ਡੋਕਟਰ ਨੇ ਉਨਾ ਨੂੰ ਪਤਾ ਏ ਨੋਰਮਲ ਬੰਦਾ ਤੇ ਕੁਛ ਨੀ ਕਹਿ ਸ ਏਅਵਾਂ
ਪੈਸਾ ਬਣਾ ਰਹੇ ਨੇ ਆਪਣਾ ਕੱਲ ਕਹਿ ਰਿਹਾ ਸੀ ਕੱਲ ਕਹਿ ਰਿਹਾ ਸੀ ਸੱਤ ਗ੍ਰਾਮ ਤੱਕ ਖੂਨ ਹੋਣਾ ਚਾਹੀਦਾ ਤੇ ਕੱਲ ਛੇ ਪੁਆਇੰਟ ਨੌ ਸੀ ਤੇ ਕਹਿੰਦੇ ਸਾਤ ਗ੍ਰਾਮ ਤਕ ਖੂਨ ਹੋ ਜਾਏਗਾ ਨਾ ਫਿਰ ਕੋਈ ਦਿੱਕਤ ਨੀ ਆਏਗੀ ਤੇ ਅੱਜ ਰਿਪੋਰਟ ਆਈ ਸੱਤ ਪੁਆਇੰਟ ਪੰਜ ਸੀ ਅੱਜ ਫੇਰ ਕਹਿ ਰਿਹਾ ਕਿ ਬੋਤਲ ਚੜ੍ਹਉਣੀ ਪਏਗੀ ਘਟ ਏ। ਪੈਸਾ ਬਣਾਈ ਜਾਂਦੇ ਨੇ ਫਰੀ ਦਾ ਪੈਸਾ ਖਾਣਗੇ ਮਰ ਜਾਣਾ ਪੂਰਕ- ਪੂਰਕ ਕੋਟਿਆ ਕਰਨ ਪੂਰਾ ਡਾਇਪਰ ਲਾਯਾ ਦਾ ਵਾਸ਼ਰੂਮ ਵਾਲੀ ਨਲੀ ਲਾ ਛੱਡੀ ਹੈ ਜਿਵੇਂ ਕਿ ਬੰਦੇ ਦਾ ਓਪਰੇਸ਼ਨ ਹੋਯਾ ਹੋਵੇ ਆ ਹਰਕਤਾਂ ਕਰਦੇ ਨੇ ਡਾਕਟਰ-
ਨਹੀਂ ਆਈ ਸੀ ਯੁ ਐਵੇਂ ਹੀ ਕਰਦੇ ਆ
ਨਹੀਂ ਕਰਦੇ ਹੋਰ ਬਾਕੀ ਲੋਕੀ ਵਾਸ਼ਰੂਮ ਜਾਂਦੇ ਪਏ ਨੇ
ਇਹ ਤੇ ਉਹਨਾਂ ਨੂੰ ਹੀ ਪਤਾ ਏ ਉਹਨਾਂ ਨੂੰ ਕੋਈ ਡ ਉਹਨਾਂ ਨੂੰ ਕੋਈ ਸਪੋਰਟਸ ਵਗੈਰਾ ਡਾਊਟ ਨਜ਼ਰ ਆ ਰਿਹਾ ਹੋਇਗਾ
ਜਾਂ ਤੇ ਬੰਦੇ ਕੋਲ ਚੱਲਦਾ ਚਲੀਆਂ ਨਾ ਜਾਏ ਕੁਛ ਹੋਏ ਫੇਰ ਜ ਬੰਦਾ ਬਾਥਰੂਮ ਦੀ ਪਾਈਪ ਵੀ ਲਾਏ
ਤੇ ਫਲੈਸ਼ ਡਾਈਪ ਪਰ ਵੀ ਲਾਏ ਜਦ ਬੰਦਾ ਉੱਠ ਰਿਹਾ, ਚੱਲ ਰਿਹਾ, ਖਾ ਰਿਹਾ, ਪੀ ਰਿਹਾ ਆਰਾਮ ਨਾਲ ਬੋਲ ਰਿਹਾ, ਚੱਲ ਰਿਹਾ ਉਹ ਖੁੱਦ ਰੋ ਰਿਹਾ ਦਾਦਾ ਮੇਰਾ
ਅੱਛਾ
ਕਿ ਮੈਨੂੰ ਘਰ ਲੈ ਚਲੋ ਮੈਂ ਫਸ ਗਿਆ ਇਥੇ ਇੰਨੇ ਦਿਨ ਹੋ ਗਏ ਮੈ ਨਾਤਾ ਨੀ ਹੂੰ ਮੈਂ ਰੋਟੀ ਨੀ ਖਾਧੀ ਮੈਂ ਘਰ ਆ ਕੇ ਰੋਟੀ ਖਾਣੀ ਬਿਲਕੁਲ ਗਲੂਕੋਸ ਲਏ ਜਾਂਦੇ ਨੇ ਕਦੀ ਕਿਹੜੀ ਬਾਂਹ 'ਚ ਕਦੀ ਕਿਹੜੀ
ਅੱਛਾ
ਪਲੇਟਾਂ ਵੀ ਵੱਧ ਗਿਆ ਪੰਤਾਲੀ ਹੋ ਗਈਏ ਕੱਲ ਸਾਲ ਪੈਂਤੀ ਸ ਅੱਜ ਪੰਤਾਲੀ ਪੰਤਾਲੀ ਹੋ ਗਈ
ਅੱਛਾ
ਹਮ
ਅੱਛਾ ਸੈੱਲ ਵੀ ਘੱਟੇ ਦੇ ਸੀ
ਹਮ
ਹੋਰ
ਮ ਬਸ ਲ ਮੈਂ
ਕੋਈ ਗੱਲ ਨੀਸੀ ਦੋ ਨਵੀਂ ਤਾਜ਼ੀ
ਕੀ ਸੁਣਾਈਏ ਜਦ ਕਿਤੇ ਜਾਣਾ ਨੀ ਜਦ ਕਿੱਥੇ ਜਾਣਾ ਨੀ ਤੇ ਫਿਰ ਕੀ ਸੁਣਾਈਏ ਆਪਾਂ।
ਠੀਕ ਹੈ ਚਲੋ ਫੇਰ।
ਠੀਕ ਹੈ ਚਲੋ। ਠੀਕ ਹੈ।